ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਭੈਣ ਜੀ ਵਧੀਆ ਤੁਸੀਂ ਸੁਣਾਓ ਕੀ ਕਰਦੇ ਪਿਆ।
ਬਸ, ਅਸੀਂ ਵੀ ਵਧੀਆ ਭੈਣ। ਹੋਰ ਸੁਣਾਓ ਭੈਣ ਜੀ, ਕੀ ਕਰਦੇ ਪਏ ਤੁਸੀਂ?
ਕੁੱਛ ਨੀ। ਹੁਣ-ਹੁਣੇੇ ਬਸ, ਬਾਰ ਬੈਠੇ ਆ। ਟੀ-ਵੀ ਵੇਖਣੇ ਪਏ ਆ। ਸੋਚ ਰਿਹਾ। ਕੋਈ ਫਿਲਮ-ਫਿਲਮ ਵੇਖ ਲੇ, ਟਾਈਮ ਪਾਸ ਹੀ ਹੋ ਜੇ। ਤੁਸੀਂ
ਅੱਛਾ ਭੈਣ ਜੀ। ਭੈਣ ਜੀ ਮੈਂ ਤੁਹਾਨੂੰ ਨਾ, ਗੱਲ ਕਰਨੀ ਸੀ। ਭੈਣ ਜੀ। ਤੁਸੀਂ ਇੱਕ ਵਰੀ ਪਾਸਤਾ ਬਣਾਇਆ ਸੀ, ਭੈਣ ਜੀ ਬੜਾ ਹੀ ਸਵਾਦ।
ਹਾਂ।
ਕਿਵੇਂ ਬਣਾਇਆ ਸੀ, ਭੈਣ ਜੀ ਓ ਤੁਸੀਂ? ਹਾਂਜੀ, ਭੈਣ ਜੀ ਮੈਂ ਖਾਧਾ ਸੀ। ਓ, ਮੈਂ ਬਣਾ ਲੱਗੀ ਸੀ। ਮੈਂਨੂੰ ਧਿਆਨ ਆਇਆ, ਮੈਂ ਕਿਆ ਭੈਣ ਜੀ ਨੂੰ ਪੁੱਛਣੀ ਆਂ। ਭੈਣ ਜੀ ਨੇ ਬੜਾ ਹੀ ਸਵਾਦ ਬਣਾਇਆ ਸੀ।
ਪਹਿਲੇ ਤੇ ਤੁਸੀਂ ਪਤਾ ਕੀ ਕਰਨਾ? ਪਹਿਲੇ ਜਾਣਾ, ਤੁਸੀਂ ਬਜ਼ਾਰ।
ਅੱਛਾ‌।
ਬਜ਼ਾਰ ਜਾ ਕੇ, ਤੁਸੀਂ ਦੇਖਣਾ ਕਿ ਤੁਸੀਂ ਤਾਂ ਲੈਣਾ ਆ, ਮੈਦੇ ਵਾਲਾ ਪਾਸਤਾ ਲੈਣਾ। ਮੈਂ ਤੇ ਸੂਜ਼ੀ ਵਾਲਾ ਲੈ ਕੇ ਆਈ। ਲਈ ਲੈਣੇ ਆ ਨਾ, ਤਾਂ। ਫਿਰ ਇੱਕ ਪੈਕੇਟ ਸੂਜ਼ੀ ਵਾਲਾ ਪਾ- ਸਤਾ ਲੈ ਲੋ। ਉਸ ਤੋਂ ਬਾਅਦ ਜਾਉ, ਤੁਸੀਂ ਸਬਜ਼ੀ ਮੰਡੀ। ਫੇਰ ਤੁਸੀਂ ਲੈ ਲੋ ਸਬਜ਼ੀ। ਜਿਆਂ, ਪਿਆਜ਼ ਲੈ ਲੋ। ਹੋਰ ਸ਼ਿਮਲਾ ਮਰਚ ਲੈ ਲੋ, ਗਾਜਰਾਂ ਲੈ ਲੋ।
ਅੱਛਾ।
ਜਿਆਂ ਲੈ ਕੇ, ਤੁਸੀਂ ਘਰ ਆਓ, ਠੀਕ ਐ।
ਅੱਛਾ ਭੈਣ ਜੀ।
ਸਤਾ ਪਾਸਤਾ ਉਬਾਲ ਕੇ ਰੱਖ ਦੋ। ਜਿੰਨੇ ਬੰਦੇ ਨੇ ਉਹਨਾਂ ਦੇ ਹਿਸਾਬ ਦੇ ਨਾਲ ਜਿੰਨੇ ਬੰਦੇ ਨੇ ਉਹਨਾਂ ਦੇ ਹਿਸਾਬ ਦੇ ਨਾਲ ਹੀ ਪਾਸ ਤਤ
ਅੱਛਾ, ਠੀਕ ਐ, ਭੈਣ ਜੀ।
ਪਾਸਤਾ ਉਬਾਲੋਗੇ ਨਾ, ਉਹਦੇ ਵਿੱਚ ਇੱਕ ਚਮਚ ਨਮਕ ਪਾ ਲੈਣਾ। ਫੇਰ ਥੋੜਾ ਤੇਲ ਪਾ ਲੈਨਾ, ਉਹਨੂੰ ਦੱਸ ਮਿੰਟ ਤੱਕ ਉਬਲਣ ਦੇਣਾ। ਓਨੀ ਦੇਰ ਤੁਸੀਂ ਸਬਜ਼ੀਆਂ ਕੱਟ ਕੇ ਰੱਖ ਲੈਣਾ। ਸ਼ਿਮਲਾ ਮਰਚ, ਪਿਆਜ਼, ਸਭ ਕੱਟ ਕੇ ਰੱਖ ਲੈਣਾ। ਫੇਰ ਜਦੋਂ ਪਾਸਤਾ ਉਬਲੇਗਾ ਨਾ, ਉਹਨੂੰ ਧੋ ਕੇ ਇੱਕ ਕੜਾਹੀ ਲੈਨਾ, ਉਹਦੇ 'ਚ ਪਾਨਾ ਤੇਲ। ਤੇਲ ਨੂੰ ਥੋੜਾ ਸੜਨ ਦੇਣਾ। ਉਸ ਤੋਂ ਬਾਅਦ, ਤੁਸੀਂ ਤੇਲ ਦੇ ਵਿੱਚ ਸਭ ਤੋਂ ਪਹਿਲੇ ਪਾਨੇ ਨੇ ਪਿਆਜ਼, ਪਿਆਜ਼ ਭੁਨ ਕੇ ਫੇਰ ਥੋੜੀ, ਸਬਜ਼ੀਆਂ ਪਾ ਲੋ ਅਗਰ ਕੱਟੀਆਂ ਨੇ ਤੇ ਤੁਸੀਂ। ਸਬਜ਼ੀਆਂ ਪਾ ਕੇ, ਫੇਰ ਉਹਨਾਂ ਨੂੰ ਥੋੜੀ ਦੇਰ ਭੁੰਨਨਾ ਐ। ਭੁੰਨਨ ਤੋਂ ਬਾਅਦ ਤੁਸੀਂ ਥੋੜੀ ਮਰਚ-ਮਸਾਲੇ ਪਾਣੇ ਨੇ। ਆਪਣੇ ਹਿਸਾਬ ਦੇ ਨਾਲ, ਕਿੰਨੀ ਮਰਚ ਤੁਸੀਂ ਖਾ ਸਕਦੇ ਓ? ਓ ਪਾ ਲੈਣਾ। ਫੇਰ ਤੁਸੀਂ ਕੀ ਕਰਨਾ, ਮਲਾਈ ਪਾ ਲੈਣਾ ਥੋੜੀ ਉਹਦੇ 'ਚ ਈ। ' '
ਭੈਣ ਜੀ, ਓ ਵਾਲੀ ਪਾ ਲਾ ਮੈਂ, ਮਿਓਨੀ ਤੰਦੂਰੀ-ਸੌਸ ਜਿਹੜੀ ਹੁੰਦੀ ਏ।
' ' ਹਾਂਜੀ-ਹਾਂਜੀ ਪਾ ਸਕਦੇ ਓ ਤੇ। ਓ ਤੇ ਤੁਹਾਡੇ ਉੱਤੇ ਵੇ ਨਾ, ਜਿੰਨੀ ਸੌਸ ਹੈਗੀ ਆ, ਉਵੇਂ ਪਾ ਦੋ।
ਨਹੀਂ ਮੇਰੇ ਉੱਤੇ ਨੀ ਹੈਗੀ ਭੈਣੀ ਜੀ। ਮੈਂ ਤੇ ਡੱਬੀ ਚੋਂ ਕੱਟ ਕੇ ਪਾਵਾਂਗੀ। ਮੈਂ ਆਪਣੇ ਉੱਤੇ ਥੌੜੇ ਨਾ ਰੱਖੀ ਦੇ ਭੈਣ ਜੀ।
ਹਾਂ ਡੱਬੀ ਚੋਂ ਹੀ ਪਾਓਗੇ ਤੁਹਾਡੇ ਉੱਤੇ ਥੋੜੀ ਹੋਏਗੀ ਔਰ ਕਿਵੇਂ ਦੀ ਗੱਲਾਂ, ਕਰਦੇਂ ਪਏ ਹੋ ਭੈਣ ਜੀ। ਹਾਂ ਤੇ ਤੁਸੀਂ ਅਗਰ ਸੋਸ ਵਗ਼ੈਰਾ ਲਿਆਏ ਹੋ ਤਾਂ ਮਲਾਈ ਦੀ ਜਗਾ ਸੋਸ ਪਾ ਦੋ। ਫੇਰ ਪਾਸਤਾ ਪਾ ਦਿਉ ਉਹਦੇ ਵਿੱਚ ਫੇਰ ਉਹਨਾਂ ਨੂੰ ਅੱਛੀ ਤਰਾਂ ਮਿਕਸ ਕਰ ਲਉ। ਫੇਰ ਇੱਕ ਵਾਰ ਟੇਸਟ ਕਰਕੇ ਦੇਖ਼ ਲਓ ਕਿ ਨਮਕ ਵਗ਼ੈਰਾ ਠੀਕ ਹੈ ਕਿ ਨਹੀਂ। ਅਗਰ ਠੀਕ ਹੈ ਤਾਂ ਸਰਵ ਕਰ ਦੋ ਅਗਰ ਨਹੀਂ ਠੀਕ ਤਾਂ ਫੇਰ- ਕਰੋ ਗੈਰੋਂ ਪਾ ਲਓ ਇਨ, ਠੀਕ ਕਰਕੇ ਸਭ ਨੂੰ ਦੇ ਦੋ ਫੇਰ ਬਸ ਬਣ ਗਿਆਂ ਪਾਸਤਾ। ਪਾਸਤਾ ਬਣਾਉਣਾ ਤਾਂ ਸਭ- ਤੋਂ ਆਸਾਨ ਹੈਗਾਂ।
ਅੱਛਾ ਭੈਣ ਜੀ, ਮੂੰਹ ਨਾਲ ਅਸਾਨ ਹੈਗਾ ਨਾ ਥੋੜੇ ਹੱਥਾਂ ਤੇ, ਤੇ ਮਿਹਨਤ ਲੱਗਦੀ ਐ ਨਾ।
ਹਾਂਜੀ ਉ ਮਿਹਨਤ ਤੇ ਕਰਨੀਂ ਪੈਂਦੀ ਹੈ ਨਾ ਭੈਣ ਜੀ ਫ਼ੇਰ ਅਗਰ, ਕੁੱਛ ਖਾਣਾ ਹੈ ਤਾਂ ਮਿਹਨਤ ਤੇ ਕਰਨੀਂ ਪਏਂਗੀ।
ਹਾਂ ਇਹ ਤੇ ਹੈ, ਸਹੀ ਕੇਹਾ ਜੇ ਖਾਣਾ ਏ ਤੇ ਫੇਰ ਮਿਹਨਤ ਤੇ ਸਾਨੂੰ ਹੀ ਕਰਨੀ ਪਏਗੀ। ਕਿਸੀ ਨੇ ਥੋੜਾ ਨਾ ਸਾਨੂੰ ਮਿਹਨਤ ਕਰਕੇ ਦੇ ਦੇਣਾਂ ਐ।
ਸਹੀ ਗੱਲ ਹੈ ਭੈਣ ਜੀ, ਤੁਸੀਂ ਸੁਣਾਓ ਭੈਣ ਜੀ ਹੋਰ?
ਹਾਂਜੀ ਭੈਣ ਜੀ, ਕੀ ਕਹਿ ਰਹੇਂ ਹੋ?
ਮੈਂ ਕਿਹਾਂ, ਤੁਸੀਂ ਸੁਣਾਓ ਹੋਰ?
ਅੱਛਾ-ਅੱਛਾ, ਮੈਂ ਸੁਣਾਵਾਂ, ਮੈਂ ਤੁਹਾਡੇ ਅਕੋਡਿੰਗ ਸਾਰਾਂ ਕਰ ਲਿਆਵੇਂ।
ਹਮ, ਕਰ ਲਿਆਂ, ਫ਼ੇਰ?
ਉਹ ਪਾਇਆ ਵੇ, ਹੁਣ ਬਣਾਉਂਣੀ ਪਈ ਆਂ। ਹੁਣ ਦੇਖਣੀ ਆ, ਕਿਵੇਂ ਦਾ ਬਣਦਾ ਐ। ਫ਼ੇਰ ਭੈਣ ਜੀ, ਤੁਸੀਂ ਕਦੇ ਆਓਗੇ ਨਾ, ਫ਼ਿਰ ਤੁਹਾਨੂੰ ਖਵਾਵਾਂਗੇ, ਭੈਣ ਜੀ ਮੈਂ।
ਹਾਂਜੀ ਭੈਣ ਜੀ ਜ਼ਰੂਰ ਖਵਾਉਣਾ, ਮੈਂ ਤਾਂ ਖਾਣ ਵਾਸਤੇ ਕੱਲ੍ਹ ਹੀ ਆ ਜਾਂਦੀ ਹਾਂ, ਤੁਹਾਡੇ ਘਰ। ਤੁਸੀਂ ਬਣਾਉਂਦੇ
ਕੋਈ ਨੀ ਭੈਣ ਜੀ, ਤੁਸੀਂ ਅੱਜ ਹੀ ਆ ਜਾਓ ਕੱਲ ਕਿਉ, ਕੱਲ ਤਾਂ ਐਵੇਂ ਰਾਤ ਪੈਂਦੀ ਪੀ ਏ, ਤੁਸੀਂ ਅੱਜ ਹੀ ਆਂ ਜਾਓ ਭੈਣਜੀ।
ਲੇਟ ਹੋ ਗਿਆਂ ਨਾ, ਅੱਜ ਤਾਂ ਜ਼ਿਆਦਾ ਲੇਟ ਹੋ ਗਿਆਂ, ਅੱਜ ਆ ਕੇ ਕੀਂ ਕਰਾਂਗੇ। ਹਨ੍ਹੇਰਾ ਪੈ ਗਿਆਂ ਨਾ ਬਾਹਰ ਕੱਲ੍ਹ ਹੀ ਆਵਾਂਗੀ ਹੁਣ ਮੈਂ, ਸਵੇਰੇ-ਸਵੇਰੇ ਆਜਾਗੀ ਤੁਹਾਡੇ ਘਰ। ਕੱਲ੍ਹ ਤੁਸੀਂ ਮੈਨੂੰ ਕੜੀ ਚੌਲ਼ ਖਵਾਉਣਾਂ, ਫਿਰ ਪਾਸਤਾ ਬਣਾਂ ਕੇ ਖਆਣਾ, ਫੇਰ ਹੋਰ ਕੋਈ ਵਧੀਆਂ-ਵਧੀਆਂ ਚੀਜ਼ਾਂ ਬਣਾਂ, ਬਣਾਂ ਕੇ ਖੁਵਾਣਾ ਨਾ ਕਲ।
ਕੋਈ ਨਹੀਂ ਭੈਣ ਜੀ, ਸੌ ਵਾਰੀਂ ਆਓ ਤੁਸੀਂ ਭੈਣ ਜੀ।
ਹਾਂਜੀ ਹਾਂਜੀ, ਹੋਰ ਸੁਣਾਓ ਭੈਣ ਜੀ?
ਬਸ ਭੈਣ ਜੀ
ਫ਼ਿਰ ਤੁਹਾਡੀ ਸਲਾਹ ਨਹੀਂ ਬਣਨੀ, ਅੰਮ੍ਰਿਤਸਰ ਜਾਣ ਦੀ?
ਭੈਣ ਜੀ ਦੇਖਣੇ ਪਏ ਆ ਹੁਣ, ਕੀ ਕਰਨੇ ਆਂ।
ਕਿਉਂ, ਦੇਖਦੇ ਕਿਉਂ ਪਏ ੳ? ਬਣਾਓ ਸਲਾ ਤੇ ਜਾਓ, ਬਣਾਓ ਸਲਾ ਤੇ ਜਾਓ, ਦੇਖ਼ ਦੇ ਕਿਉਂ ਪਏ ਹੋ, ਜਾਓ ਨਾ ਸਿੱਧਾਂ।
ਜਾਵਾਂਗੇ ਭੈਣ ਜੀ, ਫ਼ਿਕਰ ਕਿਉਂ ਕਰਦੇ ਹੋ ਤੁਸੀਂ ਭੈਣ ਜੀ, ਜਾਵਾਂਗੇ।
ਭੈਣ ਜੀ, ਭੈਣ ਜੀ ਮੈਨੂੰ ਕਾਹਦੀ ਫ਼ਿਕਰ ਹੋਣੀਂ। ਤੁਸੀਂ ਹੋਰ ਸੁਣਾਓ ਭੈਣ ਜੀ, ਬਣ ਗਿਆਂ ਪਾਸਤਾ?
ਬਈ ਬਸ ਭੈਣ ਜੀ, ਬਣਾਉਂਦੀ ਪਈ ਆ, ਪਾਸਤਾ ਹੀ ਬਣਾਉਂਦੀ ਪਈਆਂ।
ਅੱਛਾ, ਅੱਛਾ।
ਨ ਨਾਲ ਰੱਖੀਂ ਦੀ ਮੂੰਗੀ ਧੋਤੀ ਦਾਲ, ਨਾਲ ਬਨਾਨੀ ਪਈ ਆਂ ਪਾਸਤਾ ਆ ਜਾਓ ਭੈਣ ਜੀ, ਖਾਂ ਲੋੋ ਤੁਸੀਂ ਵੀ।
ਨਹੀਂ ਭੈਣ ਜੀ, ਮੈਂ ਤਾਂ ਹੁਣ ਇੱਕੋ ਵਾਰੀ ਕੱਲ੍ਹ ਹੀ ਆਵਾਂਗੀ। ਕੜੀ ਚੋਲ ਬਣਾਂ ਕੇ ਰੱਖਣਾ, ਪਾਸਤਾ ਬਣਾਂ ਕੇ ਰੱਖਣਾਂ, ਵਧੀਆਂ- ਵਧੀਆਂ ਜਹਾਂ ਸਮਾਂਨ ਬਣਾਂ ਕੇ ਰੱਖ ਨਾ ਬਸ, ਤੁਸੀਂ।
ਕੋਈ ਨੀਂ ਭੈਣ ਜੀ। ਹਾਂਜੀ ਹਾਂਜੀ, ਲੈ, ਤੁਹਾਡੇ ਨਾਲੋ ਸਮਾਂਨ ਵਧੀਆਂ। ਕੋਈ ਨੀ ਭੈਣ ਜੀ, ਤੁਸੀਂ ਆਓ ਤੇ ਸਹੀ, ਅਸੀਂ ਬਣਾ ਲਾਂਗੇ।
ਹਾਂ-ਹਾਂ ਬਣਾਉਨਾ, ਜ਼ਰੂਰ ਬਨਉਨਾ।
ਹਾਂਜੀ, ਹੋਰ ਸੁਣਾੋ ਭੈਣ ਜੀ, ਤੁਹਾਡੀ ਇੱਕ ਸਹੇਲੀ ਆਉਂਦੀ ਹੁੰਦੀ ਸੀ। ਉਹ ਜਿਹੜੀ ਉਹ ਦੂਰੋਂ ਆਉਂਦੀ ਸੀ, ਬਸ ਸਟੈਂਡ ਤੋਂ ਅੱਗੇ, ਉੱਥੋਂ ਦੀ ਆਉਂਦੇ ਸੀ। ਉਹਦਾ ਕੀ ਹਾਲ ਭੈਣ ਜੀ?
ਬਸ ਭੈਣ ਜੀ, ਉਹਦਾ ਵੀ ਆਾਲ ਹੀ ਠੀਕ ਹੈ। ਅੱਜ ਕੱਲ੍ਹ ਤਾਂ ਇਨਾਂ ਗੱਲ ਹੀ ਨਹੀਂ ਹੋ ਰਹੀ, ਪਤਾ ਨਹੀਂ ਕਿੱਥੇ ਵੇ।
ਅੱਛਾ! ਭੈਣ ਜੀ
ਅੱਜ ਕੱਲ੍ਹ ਜ, ਅੱਜ ਕੱਲ੍ਹ ਜ਼ਿਆਦਾ ਬਿਜ਼ੀ ਹੋ ਗਈ ਹੈ ਨਾ ਉਹ। ਕੰਮ ਵਗੈਰਾ ਕਰਦੀ ਹੈ। ਅੱਜ ਕੱਲ ਉਦੀ ਜੋਬ ਵੀ ਲੱਗ ਗਈ ਏ ਨਾ।
ਅੱਛਾ ਜੋਬ ਕਿੱਥੇ ਲੱਗ ਗਈ ਉਹਦੀ
ਐ ਪੰਜਾਬ ਈ ਉਦੀ ਕੋਈ ਜੋਬ ਲੱਗੀ ਐ।
ਅੱਛਾ ਜੀ।
ਹੂੰ ਪੰਜਾਬ ਈ ਹੁੰਦੀ ਏ ਪੂਰਾ ਟਾਈਮ ਕੰਮ ਕਰਦੀ ਏ ਫਿਰ ਰਾਤੀ ਉਦੇ ਕੋਲ ਟਾਈਮ ਨਈ ਹੁੰਦਾ ਗੱਲ ਕਰਨ ਦਾ ਬਸ ਭੈਣ ਜੀ ਗੱਲ ਹੀ ਨਈ ਹੁੰਦੀ ਪਈ ਓਦੇ ਨਾਲ ਤੇ ਹਾਂ। ਕੱਲੀ ਰੈਂਦੇ ਵਿਚਾਰੀ
ਅੱਛਾ ਠੀਕ ਐ।
ਜੋਬ ਤੋਂ ਆਂਦੀ ਐ ਖਾਣਾ ਵਗੈਰਾ ਖੁਦ ਈ ਬਣਾਂਦੀ ਐ।
ਅੱਛਾ-ਅੱਛਾ ਮਿਹਨਤੀ ਐ ਕਾਫ਼ੀ ਤੁਹਾਡੀ ਸਹੇਲੀ
ਹਾਂਜੀ ਭੈਣ ਜੀ ਕੀ ਕੈ ਰਏ ਓ।
ਮੈਂ ਕਿਆ ਕਾਫੀ ਮਿਹਨਤੀ ਲੱਗਦੀ ਤੇ ਤੁਹਾਡੀ ਸਹੇਲੀ
ਹਾਂਜੀ-ਹਾਂਜੀ ਬੜੀ ਮਿਹਨਤੀ ਓ ਤੇ
ਹਾਂ
ਹੋਰ ਤੁਸੀਂ ਸੁਣਾਓ ਤੁਹਾਡੀ ਸਹੇਲੀ ਦੇ ਕੀ ਹਾਲ ਨੇ। ਸੁਣਿਆ ਤੁਹਾਡੀ ਲੜਾਈ ਹੋ ਗਈ ਸੀ।
ਨਈ-ਨਈ ਤੁਹਾਨੂੰ ਏ ਫੇਕ ਨਿਊਜ਼ ਕਿੰਨੇ ਦੇ ਤੀ ਏ ਹਾਂ ਬਿਲਕੁਲ ਫੇਕ ਹਾਂ ਬਿਲਕੁਲ ਫੇਕ ਨਿਊਜ਼ ਦਿੱਤੀ ਏ ਜਿੰਨੇ ਵੀ ਦਿੱਤੀ ਏ।
ਫੇਰ ਕਿਵੇਂ ਵੇ ਕੀ ਹਾਲ ਏ ਤੁਹਾਡੀ ਸਹੇਲੀ ਦਾ।
ਵਧੀਆ ਵੇ ਮੈਨੂੰ ਮਿਲਦੀ ਏ ਮੈਨੂੰ ਮਿਲਦੀ ਏ ਗੱਲਾਂ ਕਰਦੀ ਏ ਫੋਨ ਮੇਰੇ ਨਾਲ ਕਰਦੀ ਰੈਂਦੀ ਏ।
ਅੱ
ਮੇਰੀ ਗੱਲ ਹੁੰਦੀ ਰੈਂਦੀ ਏ ਫੋਨ ਤੇ ਹਲੇ ਕੱਲ ਈ ਸਾਡੀ ਗੱਲ ਹੋਈ ਏ ਫੋਨ ਤੇ ਤੁਸੀਂ ਕਿਵੇਂ ਕੈ ਦਿੱਤਾ ਸਾਡੀ ਲੜਾਈ ਹੋ ਗਈ ਸੀ ਭੈਣ ਜੀ।
ਨਈ-ਨਈ ਭੈਣ ਜੀ ਸੁਣਨ 'ਚ ਆਯਾ ਸੀ ਹੁਣ ਸੁਣਨ ਤੇ ਬੜੀ ਗੱਲਾਂ ਆਂਦੀਆਂ ਨੇ।
ਹਾਂ ਇਹ ਤੇ ਐ ਸੁਣਨ ਨੂੰ ਵਾਕੇ ਭੈਣ ਜੀ ਇਹ ਗੱਲ ਬਿਲਕੁਲ ਤੁਸੀਂ ਸਈ ਕਈ ਏ। ਸੁਣਨ 'ਚ ਬੜੀ ਗੱਲਾਂ ਆਂਦੀਆਂ ਧਿਆਨ ਨਈ ਦੇਣਾ ਚਾਈਦਾ ਬਸ
ਸਈ ਗੱਲ ਏ ਭੈਣ ਜੀ।
ਹੂੰ ਹੋਰ ਭੈਣ ਜੀ ਸੁਣਾਓ ਤੁਹਾਡੇ ਘਰ ਸਭ ਠੀਕ ਨੇ।
ਹਾਂਜੀ-ਹਾਂਜੀ ਸਭ ਠੀਕ ਨੇ। ਤੁਸੀਂ ਸੁਣਾਓ ਮੈਂ ਸੁਣਿਆ ਤੁਸੀਂ ਕੁੱਤਾ ਲੈਂਦੇ ਪਏ ਓ।
ਹਾਂਜੀ
ਮੇ ਮੇਰੇ ਭਾਜੀ ਤੇ ਬਿਲਕੁਲ ਠੀਕ ਨੇ ਤੁਸੀਂ ਕੁੱਤਾ ਲੈਂਦੇ ਪਏ ਓ।
ਨਈ ਸਾਡੇ ਕੋਲ ਹੈਗਾ ਵੇ।
ਅੱਛਾ ਹੈਗਾ ਐ ਤੁਹਾਡੇ ਕੋਲ
ਜੀ ਹੈਗਾ ਸਾਡੇ ਕੋਲ ਆਓ ਕਦੀ ਵਡਵਾਵਾਂਗੇ ਤੁਹਾਨੂੰ ਝਕ ਹੀ ਮਾਰਦਾ ਸਿੱਧਾ ਓ ਲੱਤ ਈ ਫੜਦਾ ਜੇ।
ਨਈ-ਨਈ ਭੈਣ ਜੀ ਫਿਰ ਮੈਂ ਕਦ ਆਣਾ ਵਢਵਾਣ ਵਾਸ ਥੜ੍ਹੀ ਆਣਾ।
ਹਾਂ ਨਈ-ਨਈ ਮਜਾਕ ਕਰਨੀ ਪਈ। ਭੈਣ ਜੀ ਮੈਂ ਵਡਵਾਵਾਂਗੀ ਇਸ ਤੇ ਉਨੂੰ ਪੈਲੇ ਈ ਬੰਦ ਕਰ ਦਿੰਣੇ ਭੈਣ ਜੀ।
ਅੱਛਾ-ਅੱਛਾ ਕਿਵੇਂ ਦਾ ਤੁਹਾਡਾ ਕੁੱਤਾ
ਸਾਡਾ ਹੈਗਾ ਜੇ ਟੋਏ ਪੋਮ ਹਾਂਜੀ-ਹਾਂਜੀ।
ਅੱਛਾ ਟੋਏ ਪੋਮ ਪੇ
ਤਾਂ ਸਾਡੇ ਕੋਲ 'ਤੇ ਤਿੰਨ-ਚਾਰ ਸਾਲ ਹੋਗੇ ਨੇ। ਹਾਂਜੀ-ਹਾਂਜੀ ਨਵਾਂ ਨੀ ਲੀਤਾ ਅਸੀਂ ਤਿੰਨ-ਚਾਰ ਸਾਲ ਹੋਗੇ ਐ।
ਟੋਏ ਪੋਮ 'ਤੇ ਫੇਰ ਬਸ ਸੋ ਪੀਸ ਵਸਤੇ ਈ ਹੁੰਦਾ ਕੁੱਤਾ।
ਨਈ-ਨਈ ਤੁਸੀਂ ਆਓਗੇ ਐਡੀ ਤੇਜ਼-ਤੇਜ਼ ਭੋਂਕਦਾ ਏ ਲੈ ਤੁਹਾਨੂੰ ਵਿਸ਼ਵਾਸ ਨ ਮੈਂ ਲੱਗਦਾ ਤੁਹਾਨੂੰ ਵੱਢਵਾਨਾ ਈ ਪੈਣੈ।
ਨਾ-ਨਾ ਭੈਣ ਜੀ ਨਾ ਬਸ।
ਹਾਂਜੀ ਭੈਣ ਜੀ।
ਨਈ-ਨਈ ਭੈਣ ਜੀ ਮੈਂ ਆਪਣੇ ਆਪ ਨੂੰ ਨੀ ਵਡਵਾਣਾ ਚਾਦੀ।
ਅੱਛਾ-ਅੱਛਾ ਠੀਕ ਏ ਭੈਣ ਜੀ ਕੋਈ ਨੀ।
ਚਲੋ ਵਧੀਆ ਭੈਣ
ਹੋਰ ਸੁਣਾਓ ਭੈਣ ਜੀ ਕੀ ਕਰਦੇ ਪੇਓ ਇਸ ਟਾਈਮ ਤੁਸੀਂ ਭੈਣ ਜੀ?
ਬਸ ਕੋਈ ਫ਼ਿਲਮ ਲਗਾਣ ਦਾ ਸੋਚ ਰੀ ਆ ਬੱਚੇ ਟੀ ਵੀ ਦੇਖਦੇ ਪਏ ਨੇ ਕੋਈ ਦਿੰ ਦਾ ਈ ਨੀ ਪੇਆ ਰਿਮੋਟ। ਨਾਲ ਟੀ ਵੀ-ਵੀ ਵੇਖ ਰੇ ਨੇ, ਫ਼ੋਨ ਵੀ ਵੇਖ ਰੇ ਨੇ ਐ ਨੀ ਬੰਦਾ ਇੱਕ ਚੀਜ਼ ਦੇ ਦਿੰਦਾ।
ਐ 'ਤੇ ਹੈ ਅੱਜ-ਕੱਲ ਦੇ ਬੱਚੇ ਬੜੇ ਹੀ, ਢੀ ਠ ਜੇ ਹੋ ਕੇਦੇ ਨੇ ਕੀ ਕਰੀਏ।
ਕਾਦਾ ਢੀ ਠ ਹੋਗੇ ਨੇ।
ਹਾਂਜੀ-ਹਾਂਜੀ।
ਹੋਰ ਕੀ ਭੈਣ ਜੀ ਤੰਗ ਕੀਤਾ ਦਾ ਏਨਾਂ ਨੇ।
ਚਲੋ ਠੀਕ ਏ ਭੈਣ ਜੀ ਫੇਰ ਕਰਨੀ ਆ ਫੋਨ ਤੁਹਾਨੂੰ ਮਿਲਣੀ ਆ ਤੁਹਾਨੂੰ। ਘਰ ਆ ਨਾ ਤੁਸੀਂ ਕੱਲ ਪਾਸਤਾ ਖਵਾਵਾਂਗੇ ਤੁਹਾਨੂੰ ਭੈਣ ਜੀ।
ਹਾਂਜੀ ਭੈਣ, ਜੀ ਮੈਂ 'ਤੇ ਕੈ ਈ ਰੀ ਆ
ਠੀਕ ਏ ਭੈਣ ਜੀ ਠੀਕ ਏ ਹਾਂਜੀ ਠੀਕ। ਅੰਦਰ ਜਿੰਗਾ ਡੇਗੀ ਆ।